ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ ਤੁਹਾਡੇ
ਕੀਆ ਜੀ ਹੋਰ ਤੁਹਾਡੇ ਕੀ ਹਾਲ ਐ
ਸਾਡੇ ਵੀ ਵਧੀਆ ਹਾਲ ਨੇ ਤੇ ਮੈਂ ਸੁਣਿਆ ਤੁਸੀਂ ਆਏ ਦੇ ਸੀ
ਹਾਂ ਆਏ ਸੀ ਫਿਰ ਆਪਣਾ ਬਣਾ ਚਲੇ ਗਏ ਵੀ ਆਪਣਾ ਇੱਕ ਦਿਨ ਬਾਅਦ
ਅੱਛਾ ਨਿਕਲ ਵੀ ਗਏ ਹੋ ਮੈਂ ਦੱਸੋ ਮੈਂ ਤੇ ਵੇਟ ਕਰਦੀ ਪਈ ਸੀ ਕਿ ਤੁਸੀਂ ਆਓਗੇ ਮਿਲਣ ਮੈਂ ਦੋ ਦਿਨਾਂ ਤੋਂ ਸਗੋਂ ਮੰਮੀ ਨੂੰ ਕਹਿ ਰਿਹੀਹਾ ਕਿ ਆਏ ਦੇ ਨੇ ਤੇ ਬਈ ਆਣਗੇ ਫੇਿਰ ਵਿੱਚ ਮਿਲਣ ਨਾ ਸਾਨੂੰ
ਬਸ ਥੋੜਾ ਸਾ ਨਾ ਥੋੜਾ ਬਿਜੀ ਹੈਗਾ ਸੀ ਉਸ ਟਾਈਮ ਅਪਣਾ ਫਿਰ ਮੈਂ ਉਧਰੋਂ ਦੀ ਉਧਰੋਂ ਹੀ ਨਿਕਲ ਗਿਆ
ਅੱਛਾ ਅੱਛਾ ਤੇ ਤੁਸੀਂ ਕਦੋਂ ਨਿਕਲੇ ਹੋ ਫੇਰ ਹੈਲੋ ਹੈਲੋ ਕੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ!